ਹੈਲੋ ਹੈਲੋ, ਹਾਂਜੀ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
ਹਾਂਜੀ ਬੋਲੋ।
ਕੀ ਗੱਲ ਅਵਾਜ ਨੀ ਆ ਰੀ ਸੀ ਮੇਰੀ?
ਨਈ ਜੀ ਅਵਾਜ ਨੀ ਸੀ ਆਂਦੀ ਪੀ ਸੀ ਤੂਆਡੀ, ਮੈਂ ਹੈਲੋ, ਹੈਲੋ ਕਰਦੀ ਪੀ ਹੈਗੀ ਸੀ।
ਅੱਛਾ, ਹੁਣ ਆ ਰਹੀ ਏ?
ਹਾਂਜੀ, ਆ ਰਹੀ ਹੁਣ ਅਵਾਜ।
ਬੱਸ ਓ ਕਿਸੇ ਵੇਲੇ ਨੈਟਵਰਕ ਦਾ ਇਸ਼ੂ ਹੋ ਜਾਂਦੈ ਇਸ ਕਰਕੇ ਹੋ ਸਕਦੈ, ਹੋਰ ਕੀ ਕਰਦੇ ਪਏ ਸੀ ਭੈਨ ਜੀ?
ਬਸ ਕੁਛ ਨੀ ਵਿਹਲੇ ਹੋਏ ਦੇ ਸੀ ਹੁਣ, ਥੋੜ੍ਹੀ ਕੈਲ ਮਰਿਆ ਵਗੈਰਾ ਸਾਫ਼ ਕਰ ਲਈ ਜਗ੍ਹਾ ਕੱਪੜੇ- ਕੁੱਪੜੇ ਧੋਤੇ ਹੋਏ ਸੀ। ਤੇ ਪ੍ਰੈਸ, ਪ੍ਰਸ ਕਰਕੇ ਉਹ ਰੱਖਦੇ ਪਏ ਹੈਗੇ ਆ। ਅਲਮਾਰੀ
ਅੱਛਾ, ਅੱਜ ਸੰਡੇ ਵੇ ਸੰਡੇ ਵੈਸੇ ਹੀ ਬਿਜੀ ਦਾ ਦਿਨ ਹੁਣ, ਬਿਜੀ ਰਹਿੰਦੇ ਨੇ ਸਾਰੇ। ਮੈਂ ਵੀ ਵੈੱਲੀ ਹੋ ਕੇ ਬੈਠੀ ਸੀ। ਮੈਂ ਕਿਹਾ ਪੁੱਛਾ ਭੈਣ ਜੀ ਨੂੰ ਕੀ ਗੱਲ, ਭੁੱਲ ਹੀ ਗਏ ਨੇ, ਤੇ ਸਾਨੂੰ ਬਿਲਕੁਲ ਹੀ? ਨਾ ਕੋਈ ਫੋਨ, ਨਾ ਕੋਈ ਆਉਣਾ - ਜਾਣਾ ਕੀ ਗੱਲ?
ਨਾ, ਨਾ, ਕੋਈ ਨੀ। ਬਸ ਘਰੇ ਹੀ ਰਹੀਦਾ, ਕਿੱਥੇ ਜਾਈਦਾ ਘਰ ਚ ਗਰਮੀ
ਨਾ, ਤੁਸੀਂ ਅੱਗੇ ਤੇ ਆ ਜਾਂਦੇ ਸੀ। ਫੋਨ ਵੀ ਕਰ ਲੈਂਦੇ ਸੀ। ਹੁਣ ਜਦੋ ਦਾ ਤੁਸੀਂ ਪੁੱਤਰ ਵਿਆਹ ਹੋਏ, ਤੁਸੀਂ ਬੜੇ ਬਿਜੀ ਹੋ ਗਏ ਹੋ। ਮੈਂ ਤੇ ਕਿਹਾ, ਹੁਣ ਨੂੰਹ ਆ ਗਈ ਆ। ਤੇ ਹੁਣ ਤੁਸੀਂ ਥੋੜੇ ਵਿਹਲੇ ਹੋ ਜਾਓਗੇ। ਤੇ ਹੁਣ, ਤੇ ਤੁਸੀਂ ਜਿਆਦਾ ਹੀ ਬਿਜੀੀ ਹੋ ਗਏ ਹੋ, ਕੀ ਗੱਲ?
ਨਹੀਂ, ਨਹੀਂ ਐਸੀ ਕੋਈ ਗੱਲ ਨਹੀਂ ਹੈ, ਬਸ। ਵੇਹਲੇ ਹੋਈਦਾ, ਫਿਰ ਗਰਮੀ 'ਚ ਕਹਿ ਕੇ ਚ ਥੋੜ੍ਹੀ ਜਿ ਲੇਟ ਜਈਏ, ਫਿਰ ਅੱਖ ਲੱਗ ਜਾਂਦੀ ਹੈਗੀ ਹੈ। ਤੇ ਸ਼ਾਮ ਪੈਂਦੀ ਹੈ, ਬਸ ਉਹ ਆਪਣੇ ਫਿਰ ਲੱਗ ਜਾਈਦਾ ਕੰਮ- ਕੁੁੰਮ। ਫਿਰ ਬਸ, ਫਿਰ
ਹਾਂ, ਬਸ ਗਰਮੀ ਵੀ ਇੰਨੀ ਆ ਕਿ ਬੰਦਾ ਬਾਹਰ ਨਿਕਲਿਆ ਨੀ ਜਾਂਦਾ। ਇਹ ਵੀ ਗੱਲ ਹੈਗੀ। ਮਤਲਬ ਦੁਪਹਿਰ ਵੇਲੇ ਤੇ ਬਿਲਕੁਲ ਵੀ ਨੀ ਨਿਕਲ ਸਕਦੇ। ਸ਼ਾਮ ਪੈਣ ਵੇਲੇ ਫੇਰ ਏਵੈ ਵੀ ਨਿਕਲ ਜਾਂਦਾ।
ਲੈਏ ਸਬਜ਼ੀ ਲੈ ਆਈਏ, ਕੁੱਛ ਲੈ ਆਈਏ, ਤੇ ਚਲੇ ਜਾਈਏ। ਬਸ, ਉਹੀ ਹੋ ਜਾਂਦਾ ਹੈ। ਤਾਂ ਟਾਈਮ ਨਿਕਲ ਜਾਂਦਾ। ਉਹ
ਹੋਰ ਸੁਣਾਓ, ਨੂੰਹ ਰਾਣੀ ਕਿਵੇਂ ਜੀ ਏ ਕੀ ਹਾਲ ਚਾਲ ਨੇ ਉਹਦੇ?
ਠੀਕ ਹੈ। ਹਸ- ਮੁੁਖ ਹੈ, ਵਧੀਆ ਠੀਕ ਏ।
ਹੋ ਰਾਨੀ ਕੀ ਕਰਦੀ ਪਈ ਏ?
ਉਹ ਵੀ ਮੇਰੇ ਨਾਲ ਲੱਗੀ ਦੀ ਕਹਿੰਦੇ ਆ, ਮੰਮੀ, ਅਲਮਾਰੀ ਸਾਫ਼ ਕਰੀਏ ਅਸੀਂ। ਮੈਂ ਕਿਹਾ ਚਲ ਆ ਬੇਟਾ, ਕਰ ਲੈਂਦੇ ਆਾਂ।
ਹਾਂ, ਵਿਹਲੇ ਹੋ ਗਏ ਨੇ, ਬੱਚੇ ਚਲੇ ਗਏ ਹੋਣੇ ਨੇ ਕੰਮ ਤੇ? ਅੱਜ, ਸੰਡੇ ਨੂੰ ਛੁੱਟੀ ਨਹੀਂ ਹੁੰਦੀ? ਕੰਮ ਦੀ ਮੈਂ ਕਿਹਾ, ਸੰਡੇ ਦੀ ਛੁੱਟੀ ਨੀ ਹੁੰਦੀ ਬੱਚਿਆਂ ਦੀ ਕੰਮ ਦੀ?
ਨਹੀਂ, ਨਹੀਂ ਸੰਡੇ ਦੀ ਕਦੇ ਛੁੱਟੀ ਹੋਣੀ ਹੈਗੀ ਇੱਥੇ ਨਹੀਂ ਸੰਡੇ ਛੁੱਟੀ ਛੱਟੀ, ਕੋਈ ਛੁੱਟੀ ਛੱਟੀ ਨਹੀਂ, ਸਾਨੂੰ ਪਤਾ ਹੀ ਨਹੀਂ ਗਾ ਸੰਡੇ ਦਾ ਉਹ! ਸੰਡੇ ਦਾ ਨਾ ਹੀ ਸਾਡੇ ਕੋਈ ਐਸਾ ਨਹੀਂ ਹੈ, ਸੰਡੇ ਛੁੱਟੀ ਛੱਟੀ ਦਾ ਕੋਈ ਚੱਕਰ ਨਹੀਂ ਹੈਗਾ ਇੱਥੇ।
ਨਾ, ਵੀ ਸਾਡਾ ਕੰਮ ਨਹੀ ਹੋਇਆ ਮੇਰੀ ਖਿਆਲ ਥੱਲੇ ਕਰਦੇ ਨੇ ਨਾ, ਸ਼ਾਇਦ ਤੁਹਾਡਾ ਉੱਪਰ ਰਹਿਣ ਦਾ ਵੀ, ਤੇ ਥੱਲੇ ਕੰਮ ਦਾ ਸਿਸਟਮ ਹੈ। ਹਾਂ, ਫੇਰ ਤੇ ਬਿਲਕੁਲ ਹੀ ਨੀ ਬੰਦਾ, ਵੇਹਲਾ ਹੋ ਪਾਉਂਦਾ।
ਹਾਂ, ਉਹ ਵੀ ਨਾ ਫੇਰ ਥੱਲੋਂ ਆਵਾਜ਼ ਜਾਂਦੀ। ਮੰਮੀ ਚਾਹ ਦੇ ਦੋ, ਪਾਣੀ ਦੇ ਦੋ ਇਹ ਆਇਆ, ਕੋਈ ਉਹ ਆਇਆ ਹੈ, ਬਸ ਏਦਾਂ ਹੀ ਨਿਕਲ ਜਾਂਦਾ ਹੈਗਾ ਟਾਈਮ ਬਸ ਏਦਾਂ ਹੀ, ਚਾਵਾਂ - ਚੂਵਆਂ ਬਣਦੀਆਂ ਰਹਿੰਦੀਆਂ ਹੈਗੀਆਂ ਨੇ, ਸੰਡੇ ਨੂੰ
ਉਹੀ ਕਿਹਾ, ਘਰ ਫਿਰ ਕੰਮ ਹੋਏ ਨਾ, ਬੰਦਾ ਹੋਰ ਹੀ ਨੀ ਵਿਹਲਾ ਹੁੰਦਾ। ਪਾਉਂਦਾ, ਤੇ ਥੱਲੇ ਵੀ ਕੋਈ ਆਇਆ - ਗਿਆ ਉਹਨੂੰ ਵੀ ਚਾਹ ਪਾਣੀ ਪੁੱਛਣਾ ਕਰਨਾ ਤੇ ਮੈਂ, ਬਸ ਤੁਹਾਨੂੰ ਫੋਨ ਕੀਤਾ ਸੀ। ਸੀ ਨੀ, ਤੇ ਮੈਂ ਕਿਹਾ ਜਰਾ ਪੁੱਛਾਂ ਭੈਣ ਜੀ ਤੇ ਬਾਜ਼ਾਰ ਜਾਣਾ ਸੀ ਜ਼ਰਾ। ਮੈਂ ਕਿਹਾ, ਥੋੜੀ ਬਹੁਤੀ ਸ਼ੋਪਿੰਗ ਕਰ ਆਈ। ਤੇ ਮੈਂ ਕਿਹਾ, ਤੁਹਾਨੂੰ ਪੁੱਛਾਂ, ਤੁਸੀਂ ਜਿ ਵਿਹਲੇ ਓ ਤੇ ਚੱਲਨਾ ਮੇਰੇ ਨਾਲ ਥੋੜਾ ਬਹੁਤਾ ਘਰ ਦਾ ਸਮਾਨ ਲਿਆਉਣਾ ਸੀ, ਤੇ ਮੈਂ ਕਿਹਾ, ਪਹਿਲੇ ਫੋਨ ਕਰਕੇ ਪੁੱਛ ਲਵਾਂ। ਅੱਗੇ ਤੇ ਚਲੇ ਜਾਂਦੀ ਸਾਂ ਤੁਹਾਡੇ ਨਾਲ, ਹੁਣ ਤੇ ਤੁਸੀਂ ਬੜੇ ਬੀਜੀ਼ ਬਿਜ਼ੀ ਹੋ ਗਏ ਹੋ, ਤੇ ਮੈਂ ਕਿਹਾ ਪਹਿਲੇ ਫੋਨ ਕਰਾਂ ਫੇਰ ਜਾਵਾਂਗੇ।
ਤੁਸੀਂ ਫ਼ੋਨ ਕਰੋ ਅਸੀਂ ਝੱਟ ਚਲੇ ਚਲੇ ਜਾਵਾਂਗੇ, ਤਿਆਰ ਹੋ ਜਾਵਗੇ। ਹੋਰ ਕੀ, ਨੂੰ ਰਾਣੀ ਆਈ ਘਰ ਸਾਂਭਣ ਵਾਲੀ
ਹਾਂ ਉਹੀ ਮੈਂ ਕਿਹਾ ਮੈਂ ਕਿਹਾ ਹੁਣ ਤੈ ਨੂੰ ਰਾਣੀ ਆ ਗਈ ਏ ਹੁਣ ਤਾਂ ਘਰ ਵੇਖ ਈ ਲੇ ਗੀ ਪਿੱਛੇ ਜਿਆਦਾ ਕੰਮ ਨੀ ਹੈਗਾ ਥੋੜਾ ਬਹੁਤਾ ਕੰਮ ਐ, ਛੋਟਾ ਮੋਟਾ ਮੈਂ ਕੇ ਸਮਾਨ ਲੈਵਾਂਗੇ ਨਾਲੇ ਨਾ ਸੂਟ ਲਿਆਈ ਸੀ ਤੇ ਨੂੰ ਲਈ ਲਿਆਈ ਸਾਂ ਮੈਂ ਵੀ ਸੂਟ, ਤੇ ਹੁਣ ਕਹਿੰਦੀ ਮੰਮੀ ਲੈਸਾ ਲਗਾ ਕੇ ਬਣਾ ਦੋ ਤੇ ਮੈਂ ਕਿਹਾ ਚਲੋ ਲੈਸਾਂ ਲੂਸਾਂ ਵੇਖ ਆਨੀ ਆ, ਤੁਸੀਂ ਲਿਆਏ ਸੀ ਤੁਸੀਂ ਇੱਕ ਸੋਹਣੀਆਂ ਸੀ ਲੈਸਾਂ ਤੁਹਾਡੀਆਂ ਤੇ ਮੈਂ ਕਿਹਾ ਤੁਹਾਡੇ ਨਾਲ ਹੀ ਜਾ ਕੇ ਉਹੀ ਵਾਲੀ ਐਗਜੈਕਟ ਉਹੀ ਸ਼ੋਪ ਤੇ ਚੱਲ ਜਾਗੇ ਤੇ ਕਲਰ ਮੈਚ ਕਰਕੇ ਮੈਂ ਕਿਹਾ ਲੈਸਾ ਲੂਸਾ ਵੀ ਲੈਵਾਂਗੇ ਹੋਰ ਵੀ ਛੋਟਾ ਮੋਟਾ ਜਿਹਾ ਕੁੱਛ ਸਮਾਨ ਮੈ ਧਿਆਨ ਆਏਗਾ, ਤੇ ਉਹ ਵੀ ਲੈ ਆਵਾਂਗੇ
ਹਾਂ ਨਹੀਂ ਨਹੀਂ ਚਲੇ ਚੱਲਣਾ, ਫੋਨ ਕਰ ਦੇ ਨਾ
ਹਾਂ ਤੁਸੀਂ ਦੱਸੋ ਕਿਸ ਟਾਈਮ ਤੁਸੀਂ ਫ੍ਰੀ ਹੁੰਦੇ ਹੋ ਸ਼ਾਮ ਦੇ ਸ਼ਾਮ ਦੇ ਟਾਈਮ ਹੀ ਚੱਲਾਂਗੇ ਕਿਉਂਕਿ ਗਰਮੀ ਇਸ ਟਾਈਮ ਸਵੇਰ ਵੇਲੇ ਤਾਂ ਵੈਸੇ ਹੀ ਨੀ ਨਿਕਲਿਆ ਜਾਂਦਾ ਧੂਪ ਇਨੀ ਤੇਜ਼ ਹੁੰਦੀ ਹੈ ਫੇਰ ਦੁਪਹਿਰੇ, ਤੇ ਸ਼ਾਮ ਵਿੱਚ ਟਾਈਮ ਚੱਲਣੇ ਆ ਮੈਂ ਕਿਹਾ ਪੰਜ ਵਜੇ ਤੋਂ ਬਾਅਦ ਵੇਖਣੇ ਆਾਂ ਮਨਾਉਦੇ ਹਾਂ ਤੇ ਪ੍ਰੋਗਰਾਮ ਤੇ ਕੰਮ ਹੋ ਜਾਏਗਾ ਜਿਹੜਾ ਸਕੂਲ ਵੀ ਨੀ ਨਾ ਸਿੱਖਦੇ ਹੁੰਣ ਕਾਕਾ ਵੀ ਛੋਟਾ ਵੇ ਅੱਗੇ ਤਾਂ ਮੈਂ ਇਨ੍ਹਾਂਨੂੰ ਚੱਕ ਕੇ ਸੀ ਲੈਂਤੀ ਸਾਂ ਕਰ ਲੈਂਤੀ ਸ ਸਾਰੇ ਕੰਮ ਵੋਟੀ ਉਹ ਘਰ ਵੇਖ ਲੈਂਦੀ ਸੀ ਰਸੋਈ ਰਸੋਈ ਵੇਖ ਲੈਂਦੀ ਸੀ ਤੇ ਮੈਂ ਰੱਖ ਲੈਂਦੀ ਸਾਂ, ਹੁਣ ਕਾਕਾ ਹੁੰਦਾ ਵੇ ਇਹਨੂੰ ਵੇਖਣਾ ਪੈਂਦਾ ਵੇ ਉਹ ਜੇ ਉਹ ਰਸੋਈ ਚੇ ਤੇ ਮੈਂ ਇਹਨੂੰ ਵੇਖਣੀ ਆ ਤੇ ਕੰਮ ਹੀ ਨਹੀਂ ਹੋ ਪਾਉਂਦਾ, ਦਾ ਕਿੰਨੇ ਸੂਟ ਦੋ ਤਿੰਨ ਸੂਟ ਤੇ ਕੱਟ ਕੇ। ਹੋਏ ਨੇ, ਸੀਨ ਦਾ ਟਾਈਮ ਹੀ ਨ ਲੱਗਦਾ ਪਿਆ, ਬਸ ਟਾਈਮ ਹੀ ਨਿਕਲ ਜਾਂਦਾ ਸਾਰਾ ਦਿਨ ਤੇ ਮੈਂ ਕੇਹਾ ਚੱਲ ਲੈਸਾਂ ਲੂਸਾਂ ਲਿਆ ਕੇ ਜੇ ਉਦ ਥੋੜਾ ਥੋੜਾ ਕਰਾਂਗੀ ਤਾਂ ਸਿੱਖ ਹੀ ਜਾਏਗਾ ਹੋਰ ਮੈਂ ਤੁਹਾਨੂੰ ਪੁੱਛ ਰਹੀ ਸੀ ਸਾਡੇ ਕੋਈ ਇੱਧਰ ਜਿਵੇਂ ਤਰਪਾਈ ਤਰਪੂਈ ਕਰਨ ਵਾਲੀ ਕੋਈ ਮਿਲ ਜਾਏਗੀ ਜਿਵੇਂ ਸੂਟ ਆ ਤੇ ਮੈਂ ਚੱਲ ਸੀ ਲਾਂਗੀ, ਅੱਗੇ ਤੇ ਮੈਂ ਆਪੇ ਕਰ ਦਿੰ ਹੁਣ ਟਾਈਮ ਨੀ ਮਿਲਦਾ ਮੈਨੂੰ, ਤੇ ਕੋਈ ਲੇਡੀਜ਼ ਹੋਏ ਜਾਂ ਕੋਈ ਟੇਲਰ ਦਾ ਤੁਹਾਡੀ ਕੋਈ ਹੋਏ ਜਾਣ ਪਹਚਾਣ, ਕੋਈ ਤਰਪਾਈ ਵਗੈਰਾ ਕਰਵਾ ਦੇ ਕਮੀਜ਼ਾਂ ਦੀ
ਕਰਦੀਆਂ ਤੇ ਹੈ ਨੇ, ਮੈਂ ਪਤਾ ਕਰਾ ਦਾਂਗੀ ਤੁਹਾਨੂੰ ਹੁਣ ਵਸੇ
ਹਾਂ, ਤੁਸੀਂ ਨਾ ਪਤਾ ਕਰਕੇ ਮੈਨੂੰ ਦੱਸਿਆ ਜੇ ਤੇ ਫੇਰ ਤੁਸੀਂ ਇਹ ਵੀ ਪਤਾ ਕਰਿਆ ਜੇ ਵੀ ਇੱਕ ਸ਼ਰਟ ਦਾ ਉਹ ਕੀ ਲੈ ਰਹੀ। ਜਿਵੇ ਹੋ ਗਿਆ, ਜਿਵੇਂ ਗੱਲੇ ਦੀ ਹੋ ਜਾਏਗੀ। ਬਾਵਾਂ ਦੀ ਹੋ ਜਾਏਗੀ ਤੇ ਥੱਲੇ ਸ- ਕਾਜ ਹੋ ਜਾਂਦੇ ਨੇ ਜਿਹੜੇ ਤਰੀਜਾਂ ਹੁੰਦੀਆਂ ਨੇ ਘੇਰਾ ਹੋ ਗਿਆ, ਏਦਾ ਚਾਰ ਮੇਜ਼ਾਂ ਪਈ ਦੀਆਂ ਨੇ ਤਰਪਾਈ ਤੇਈ ਰੁਕੀ ਦੀਆਂ ਨੇ, ਬਸ ਟੈਮ ਨੀ ਲੱਗਦਾ ਹੋਦਾ ਐ। ਸਾਰੇ ਕੰਮ ਤੇ ਹੁੰਦੇ ਨੀ ਹੈਗੇ ਸੀਵਾਂਗੀ ਮੈਂ ਉਹਨਾਂ ਨੂੰ ਮਤਲਬ ਸਫਾਈਆਂ ਵੀ ਕਰਾਂ ਫੇ ਮੇਰੇ ਕੋਲ ਇੰਨਾ ਹੁਣ ਹੁੰਦਾ ਨੀ ਹੈਗਾ। ਉਮਰ ਦੇ ਹਿਸਾਬ ਨਾਲ ਆਪਣਾ ਸਰੀਰ ਐ, ਜਵਾਬ ਦਿੰਦਾ ਐ। ਤੇ ਮੈਂ ਕਿਹਾ ਚਲੋ ਹੁਨ ਪੁੱਛ ਨੀ ਆ ਤੁਸੀਂ ਆਪਣੇ ਸੂਟ ਕਰਾਉਂਦੇ ਹੋਏ ਸੀ ਨਾ ਪਹਿਲੇ ਤੁਸੀਂ ਵੀ ਕਰਵਾ ਲੈਂਦੇ ਸੀ, ਤੇ ਮੈਂ ਕਿਹਾ ਚੱਲ ਇਹਨਾਂ ਨੂੰ ਮੈ ਵੀ ਇਕ ਅੱਛਾ ਜੀ ਤੇ ਨਾਲਿਆਂ ਏ ਵੀ ਕੰਮ ਕਰਾਂਗੀ ਤੇ ਨਾਲੇ ਬਾਜ਼ਾਰ ਵੀ ਮੈਂ ਦੇ਼ ਆਵਾ ਗੀ।
ਹੋਰ ਨੀ ਮੈਂ ਪਤਾ ਕਰਾਦਾਂ ਗੀ, ਪਤਾ ਕਰਾਦਾ ਗੀ।
ਹਾਂ, ਤੁਸੀਂ ਪਤਾ ਕਰਾ ਨਾ, ਤੇ ਫੇਰ ਨਾ ਉਨੂੰ ਨਾ ਉ ਪੈਸੇ ਵੀ ਪੁੱਛ ਲੈਣਾ ਨਾਲ ਈ, ਕੀ ਕਿਵੇਂ ਕੀ ਹਿਸਾਬ ਏ। ਕਿ ਹਿਸਾਬ ਕਿਵੇਂ ਲੈਂਦੀ ਹੈਗੀ ਐ, ਇੱਕ ਕਮੀਜ਼ ਦੇ ਕਿੰਨੇ ਲੈੇ ਲੈਗੀ। ਤੇ ਫੇਰ ਜਿਵੇਂ ਵੀ ਹੋਏਗਾ ਨਾ ਤੇ ਫਿਰ ਤੁਸੀਂ ਦੱਸਣਾ, ਤੇ ਫੇਰ ਬਾਜਾਰ ਤੁਸੀਂ ਅੱਜ ਚੱਲੋਗੇ ਜਾਂ ਕੱਲ ਦਾ ਬਣਾਈਏ ਪ੍ਰੋਗਰਾਮ?
ਜਦੋਂ ਤੁਸੀਂ ਕਹੋਗੇ, ਮੈਨੂੰ ਫੋਨ ਕਰਦੇ ਨਾ, ਤੇ
ਚਲੋ ਗਿਆ ਜ ਆ ਨਹੀਂ ਤੇ ਕੱਲ ਤੇ, ਮੈਂ ਅੱਜ ਤੇ ਜਦੋਂ ਮੈਂ ਕਹਿ ਰਹੀ ਥੋੜਾ ਬਹੁਤਾ ਸਮੇਟ ਲਾਂ ਆਪਣਾ ਘਰ ਦਾ ਹੀ ਕੰਮ। ਤੇ ਕੱਲ ਮੈਂ ਫੇਰ ਤੁਹਾਨੂੰ ਫੋਨ ਕਰਾਂਗੀ ਤੁਸੀਂ ਫੇਰ ਰੈਡੀ ਰਿਹਾ ਜੇ। ਸਾਡੇ ਚਾਰ-ਪੰਜ ਵਜੇ ਤੱਕ ਅਸੀਂ ਨਿਕਲ ਜਾਵਾਂਗੀ ਆ। ਨਾਲੇ ਟਾਈਮ ਨਾਲ ਘਰ ਵੀ ਆ ਜਾਵਾਂਗੇ। ਫੇਰ ਘਰ ਦਾ ਕੰਮ ਵੀ ਵੇਖ ਲਏ ਦਾ ਹੁੰਦਾ ਥੋੜੇ ਬੋਤ, ਹੋਰ ਸੁਣਾਓ ਹੋਰ ਕੀ ਬਣਾ ਲਿਆ ਅੱਜ ਤੁਸੀਂ?
ਅਸੀਂ ਅੱਜ ਘੀਆ ਬਣਾਇਆ। ਸਬਜ਼ੀ ਘੀਏ ਦੀ।
ਅੱਛਾ-ਅੱਛਾ ਖਾ ਲੈਂਦੇ ਨੇ ਤਾਡੇ ਲੋਕੀ, ਸਾਡੇ ਤੇ ਵੇਖਦੇ ਵੀ ਨਹੀਂ ਐ।
ਨਹੀਂ ਹੁਣ, ਆਪ ਤਾਂ ਖਾ ਲੈਂਣੇ ਹੈਗੇ ਆ। ਬੱਚੇ ਨਹੀਂ ਖਾਂਦੇ ਹੁਣ ਆਪ ਤੇ ਖਾ ਲੈਂਣੇ ਹੈਗੇ ਆ। ਆਪ ਤੇ ਖਾ ਲੈਣੇ ਆ। ਹਾਂ, ਤੇ ਹੋਰ ਬੱਚੇ ਫੇਰ ਲੈਣ ਦੇ ਨੇ ਬਜ਼ਾਰੋਂ-ਬਜ਼ਾਰੋਂ ਬੱਚੇ ਲੈਦੇ ਨੇ ਆਪਣਾ
ਹਾਂ, ਬਾਜ਼ਾਰ ਦਾ ਸੱਚੇ ਅੱਜ-ਕੱਲ ਬੱਚੇ ਪਤਾ ਨੀ ਬਾਜ਼ਾਰ ਦਾ ਖਾ ਕੇ ਕਿੰਨੇ ਖੁਸ਼ ਹੁੰਦੇ ਨੇ। ਮੈਨੂੰ ਤੇ ਬਾਜ਼ਾਰ ਦਾ ਰੋਜ- ਰੋਜ ਵੀਨੀ ਚੰਗਾ ਲੱਗਦਾ ਹੈਗਾ। ਹੈਲਦੀ ਵੀ ਨੀ ਆਉਂਦਾ ਨਾ ਨਾਲੇ ਫਿਰ, ਪਤਾ ਨੀ ਬੱਚਿਆਂ ਨੂੰ ਕਿਵੇਂ ਰੋਜ਼-ਰੋਜ਼ ਖਾਧਾ ਜਾਂਦਾ ਬਾਜ਼ਾਰ ਦਾ
ਬੱਚੇ ਖਾ ਲੈਂਦੇ ਹੈਗੇ ਨਾ ਸਾਨੂੰ ਨੀ ਨਾ ਆਉਂਦਾ ਹੈਗਾ।
ਹਾਂ, ਆਪ ਤੇ ਬੰਦਾ ਆਪਣਾ ਧਿਆਨ ਹੋਣ ਐਹ ਉਮਰ ਚ ਤੇ ਦੇਖੋ ਆਪਣਾ ਧਿਆਨ ਅਸੀਂ ਆਪ ਸਰੀਰ ਆਪਨਾ ਹੈਗਾ ਵਾ, ਆਪਣੇ ਘਰ ਦਾ ਹੀ ਬਣਾ ਖਾਈਏ ਤਾਂ ਹੀ ਸਹੀ ਚੱਲਦਾ ਸਰੀਰ ਬਾਜ਼ਾਰ ਚ ਤਾਂ ਪਤਾ ਨੀ ਕੀ-ਕੀ ਪਾਾਂਦੇ ਹੈਗੇ। ਕੀਵੇ ਦਾ ਸਮਾਨ ਹੁੰਦਾ ਐ। ਕਿਸੇ ਵੇਲੇ ਤਾਂ ਚਲੋ ਖਾ ਲਿਆ, ਪਰ ਰੋਜ਼-ਰੋਜ਼ ਤੇ ਨੀ
ਰੋਜ਼- ਰੋਜ਼ ਨੀ ਕਿਸੇ ਵੇਲੇ ਤੇ ਖਾ ਲੈਦੇ ਹੈਗੇ ਆ ਅਸੀ ਵੀ। ਐਸੀ ਗੱਲ ਨੀ ਮਨਾ ਵੀ ਨੀ ਕਰੀਦੀ ਨਹੀਂ ਖਾਣ ਨੂੰ ਪਰ ਰੋਜ਼-ਰੋਜ਼ ਨੀ, ਹੁਣ, ਸਬਜ਼ੀਆਂ ਵੀ ਚ ਤੇ ਗਰਮੀਆਂ ਚ ਕੋਈ ਹੈ ਨਹੀਂ ਨਾ ਜ਼ਿਆਦਾ ਫਿਰ, ਭਿੰਡੀਆਂ ਵੀ ਬਣਾ ਲਈਆਂ।
ਉਹ ਬਚੜੀਆਂ ਹੈ ਨੀ ਜਿਹੜੀਆਂ ਇੱਕ- ਦੂਜੇ ਸਮੇਂ ਦੇ ਘਰ ਤ ਖੁਦਾ ਏਹੀ ਵਖਤ ਜਿਹੜੀਆਂ ਇੱਕ-ਦੋ ਚੱਲ ਸਬਜ਼ੀਆਂ ਖਾਂਦੇ ਨੇ ਉਹ ਉਹਨੂੰ ਟਾਇਮ ਇੰਨਾ ਲੱਗਦਾ ਉਹ ਤਲਣ ਵਾਲੀਆਂ ਨੇ ਗਰਮੀ ਚ ਤਲਣ ਤੇ ਰਸੋਈ ਚ ਵੜਨ ਦੀ ਜੀਅ ਨੀ ਕਰਦਾ ਵੜਨ ਤੇ, ਬੜਾ ਮੇ ਤੇ ਮੇਰੇ ਤੇ ਹਸ ਮੈਨੂੰ ਬਹੁਤ ਪਰੇਸ਼ਾਨ ਕਰਦੇ ਨੇ ਉਹ ਕੋਈ ਸਬਜ਼ੀ ਨਹੀਂ ਖਾਂਦੇ, ਅੱਜ ਵੀ ਹਾਰ ਕੇ। ਕੋਈ ਸਬਜ਼ੀ ਨਹੀਂ, ਪੁੱਛ - ਪੁੱਛ ਕੇ ਮੈਂ ਫਿਰ ਸਵੇਰੇ, ਮੈਂ ਵੀ ਰਾਜ ਬਿਨਾਂ ਪੁੱਛਿਆ ਹੀ ਮੈਂ ਤੇ ਰਾਜਮਾਂ ਰੱਖ ਦਿੱਤੇ। ਮੈਂ ਕਿਹਾ, ਰਾਜਮਾਂ ਤੇ ਖਾਣਗੇ ਹੀ ਨਾ, ਰਾਜਮਾਂ ਤੋਂ ਬਿਨਾਂ ਕੋਈ ਨਾ ਨਕੂਰ। ਸਭ ਖਾ ਲੈਂਦੇ ਨੇ।
ਰਾਜਮਾਂ, ਹਾਂ, ਰਾਜਮਾਂ ਸਾਰੇ ਖਾ ਲੈਂਦੇ ਹੈਗੇ ਨੇ।
ਤੇ ਉਹ ਕਹਿੰਦੇ, ਰਾਜਮਾਂ ਖਾਣਗੇ, ਸਾਰੇ ਆਪਣੇ- ਆਪ, ਸਬਜ਼ੀ ਲੈਣ ਵੀ ਨਹੀਂ ਜਾਇਆ ਜਾਇ ਜਾਂਦਾ ਪਿਆ। ਪਿਆ। ਗਰਮੀ ਐਨੀ ਹੈਗੀ ਏ, ਜੀ ਨੀਂ ਕਰਦਾ ਨਿਕਲਣ ਤੇ, ਵੇਖਾਂਗੀ, ਮੈਂ ਕਿਹਾ, ਸ਼ਾਮੀ ਨਾਲੇ ਸਬਜ਼ੀ ਵੀ ਲੈ। ਲਿਆਵਾਂਗੀ ਥੋੜ੍ਹੀ ਬੋਤੀ ਦੇਖਾਂਗੇ, ਆਪ ਤੇ ਖਾਣੀ ਹੀ ਹੈ ਨਾ, ਬੱਚੇ ਨੀ ਖਾਂਦੇ। ਬੱਚਿਆਂ ਦੇ ਤੇ ਨਖਰੇ ਨੇ। ਓਨੇ ਆਪ ਤੇ ਖਾਣੀ ਹੁੰਦੀ ਏ, ਆਪ ਤੇ ਬੰਦਾ ਖਾਏਗਾ ਹੀ ਨਾ ਕੁਛ
ਆਹੋ, ਤੇ ਹੋਰ, ਸਬਜ਼ੀ ਆਪ ਤੇ ਖਾਣੀ ਹੀ ਖਾਣੀ ਏ। ਬਸ, ਵਧੀਆ, ਵਧੀਆ-ਵਧੀਆ-ਵਧੀਆ। ਬਸ, ਇਹ ਥੋੜ੍ਹੀ ਗਰਮੀ ਹੱਟ ਲਏ, ਗਰਮੀ ਚ ਨੀ ਨਿਕਲਿਆ ਜਾਂਦਾ, ਕਿਧਰੇ ਵੀ।
ਹਾਂ, ਨਯੁ ਨੂੰ ਵੀ ਲੈ ਕੇ ਆਇਆ ਹੈ, ਨਊ ਰਾਣੀ ਨੂੰ ਵੀ ਲੈ ਕੇ ਆਇਆ। ਹਾਂ, ਹੋਰ ਕੀ।
ਘਰ ਹੀ ਬੈਠੇ ਰਹੋ, ਕਿਧਰੇ ਨਾ ਜਾਓ।
ਹਾਂ, ਬਸ, ਗਰਮੀ ਦਾ ਹੁਣ ਤੇ ਚਲੋ, ਹੁਣ ਅਗੋਂ, ਹੁਣ ਬਾਰਿਸ਼ਾਂ ਲੱਗ ਜਾਂਦੀਆਂ ਨੇ ਫਿਰ। ਥੋੜਾ ਮੌਸਮ, ਫੇਰ ਵੀ, ਫੇਰ ਵੀ ਮੌਸਮ ਤੇ ਠੀਕ ਨੀ ਹੁੰਦਾ ਜੇ। ਕਿਉਂਕਿ ਬਾਰਿਸ਼ ਤੋਂ ਬਾਅਦ ਜਿਹੜੀ ਗਰਮੀ ਪੈਂਦੀ ਹੈ ਨਾ, ਉਹ।
ਉਹ ਚਿਪ-ਚਿਪਾ ਮੌਸਮ ਹਮਮ, ਉਹ ਹੋਰ ਨੀਂ, ਉਹ ਹੋਰ ਨਹੀਂ ਬਰਦਾਸ਼ਤ ਹੁੰਦੀ ਹੈਗੀ। ਹਾਂਜੀ, ਹੋਰ ਦੱਸੋ, ਹੋਰ ਦੱਸੋ।
ਬਸ ਚਲੋ, ਹੁਣ ਫੇਰ ਮੈਂ, ਬਸ ਮੈਂ ਉਹਨੂੰ ਸੋਚ ਰਹੀ ਆ ਇਂ ਕਿ ਮੈਂ ਕਿਹਾ, ਪਹਿਲੇ ਪੁੱਛ ਲਵਾਂ ਫੋਨ ਕਰਕੇ, ਫੇਰ ਏਹੀ ਹੁੰਦਾ ਨਾ, ਕਦੀ ਮੈਂ ਤਾਂ ਆ ਜਾਵਾਂ ਤੁਹਾਡੇ ਘਰ, ਤੇ ਤੁਸੀਂ ਤਿਆਰ ਨਾ ਹੋਵੋ। ਪਹਿਲੇ ਮੈਂ ਕਿਹਾ, ਫੋਨ ਕਰਕੇ ਪੁੱਛ ਲਵਾਂ, ਬੜੇ ਦਿਨ ਹੋ ਗਏ, ਤੁਹਾਡਾ ਫੋਨ ਵੀ ਨੀ ਨਾ ਆਇਆ। ਕੋਈ ਗੱਲ। ਤੇ ਮੈਨੂੰ ਪਤਾ ਵੀ ਨਹੀਂ ਸੀ ਕਿ। ਤੁਸੀਂ ਕਿਵੇਂ, ਹੁਣ ਤੁਸੀਂ ਬਾਜ਼ਾਰ ਕਿੰਦੇ ਨਾਲ ਚਲੇ ਜਾਂਦੇ ਹੋ, ਨੂੰਹ ਰਾਣੀ ਨਾਲ ਆਪਣੀ।
ਕਦੀ ਕਦਾਰ, ਮੈਂ ਰੋਜ਼ ਨੀ ਬਾਜ਼ਾਰ ਜਾਂਦੀ, ਹਾਂ ਕਦੀ ਲੋੜ ਪੈਂਦੀ ਹੈਗੀ, ਮੈਂ ਚਲੀ ਜਾਂਦੀ ਹੈਗੀ। ਵੈਸੇ ਤਾਂ ਨਹੀਂ ਏ ਅਲੀ
ਹਾਂ, ਮੈਂ ਕਿਹਾ ਭੈਣ ਜੀ ਨੂੰ ਹੁਣ, ਨੂੰਹ ਰਾਣੀ ਆ ਗਈ, ਐਕਟੀਵਾ ਚਲਾ ਲੈਂਦੀ ਆ ਤੇ ਹੁਣ। ਕਦੀ ਫੋਨ ਹੀ ਨੀ ਆਇਆ, ਕਿ ਚਲੋ ਆਓ ਚੱਲੀਏ, ਕੁੱਛ ਲੈ ਆਈਏ ਹੋਰ ਕਿ।
ਕੁਛ ਆਲੀ ਏਨਾ। ਕੋਈ ਜ਼ਿਆਦਾ ਜ਼ਰੂਰ ਤ, ਕਿਉਂਕਿ ਹਾਲੀ, ਹੁਣ ਮੈਰਜ-ਵਿਆਹ ਕੀਤਾ ਨਾ ਹਾਲੀ, ਇੰਨੀ ਲੋੜ ਵੀ ਇਨੀ ਸਮਾਨ ਦੀ ਜ਼ਿਆਦਾ। ਪੈਂਦੀ ਪਈ ਹਾਲੀ, ਕਿ ਬਹੁਤ। ਜ਼ਰੂਰੀ ਹੋਵੇ, ਉਹੀ ਤਾਂ ਹੀ ਲੈ ਜਾਈਦਾ, ਐਨਾ ਸਮਾਨ ਲੈ ਜੈਦੇ ਅਤੇ ਹਾਡੀ, ਇੰਨੀ ਜ਼ਰੂਰਤ ਵੀ ਨਹੀਂ ਹੈਗੀ ਸਮਾਨ ਦੀ ਤੇ ਘਰ ਦਾ ਰਾਸ਼ਨ ਪਾਣੀ, ਉਹੀ ਜਾ ਕੇ ਲੈ, ਲੈ ਆਈਦੈ ਨਾਲ ਜਾ ਕੇ ਬਸ।
ਹਾਂਜੀ, ਹਾਂਜੀ ਆ ਤਾਂ ਐ
ਉਹ ਬਾਕੀ ਮੇਨ।
ਚਲੋ ਠੀਕ ਹੈ, ਫੇਰ ਮੈਂ ਨਾ ਕੱਲ ਆਉਂਦੀ ਹਾਂ ਤੁਹਾਡੇ ਕੋਲ, ਸਾਢੇ ਚਾਰ-ਪੰਜ ਵਜੇ ਤੱਕ ਮੈਂ ਆਜਾਂਗੀ। ਤੁਸੀਂ ਰੈਡੀ ਹੀ ਰਹਿਣਾ।
ਠੀਕ।
ਬਜਾਰ ਦਾ ਕੰਮ ਕਰ ਆਵਾਂ। ਠੀਕ ਹੈ ਭੈਣ ਜੀ, ਚਲੋ ਵਧੀਐ, ਅੱਛਾ ਜੀ ਸਤਿ ਸ੍ਰੀ ਅਕਾਲ ਜੀ।